ਹ ਭੈਣ ਜੀ
ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਨੇ ਤੁਹਾਡੇ
ਮੈਂ ਵਧੀਆ ਤੁਸੀਂ ਸੁਣਾਓ ਭੈਣ ਜੀ
ਮੈਂ ਵੀ ਠੀਕ ਹਾਂ ਭੈਣ ਜ ਹੋਰ ਕੀ ਕਰਦੇ ਪੇਓ
ਕੁਛ ਨੀ ਬਸ ਰੋਟੀ ਖਾਧੀ ਸੀ ਹੁਣ ਲੰਮੇ ਪਏ ਆ ਥੋੜੀ ਦੇਰ
ਅੱਛਾ ਹੋਰ ਸੁਣਾਓ ਠੀਕ ਠਾਕ ਬੱਚੇ ਠੀਕ ਨੇ ਤੁਹਾਡੇ
ਹਾਂਜੀ ਮੇਰੇ ਬੱਚੇ ਠੀਕ ਨੇ ਤੁਹਾਡੇ ਬੱਚੇ ਠੀਕ ਨੇ
ਹਾਂਜੀ ਮੇਰੇ ਬੱਚੇ ਵੀ ਠੀਕ ਠਾਕ ਨੇ ਹੋਰ ਸੁਣ ਹਾਂ ਛੁ ਛੁੱਟੀਆਂ ਬੜੀਆਂ ਪੈ ਗਈਆਂ ਨੇ ਤੇ
ਹਾਂਜੀ ਇੱਕ ਤਾਂ ਕੰਮ ਵੀ ਨੀ ਕਰਦੇ ਤੰਗ ਹੀ ਕਰਦੇ ਰਹਿੰਦੇ ਨੇ ਕਦੀ ਓਧਰ ਜਾਓ ਕਦੀ ਉੱਧਰ ਜਾਓ ਕਦੀ ਫਰਿਜ ਖੋਲੋ ਕਦੀ ਉਹ ਕਰੋ ਕਦੀ ਇਹ ਕਰੋ
ਤੇ ਹੋਰ ਛੁੱਟੀਆਂ ਜੋ ਹੋਈਆਂ ਭੈਣ ਜੀ ਬੱਚਿਆਂ ਨੂੰ
ਫਰਿਜ ਖੋਲੋ ਮੰਮੀ ਆ ਜਾਂਦੀ ਉਠ ਕੇ
ਅੱਛਾ ਮੰਮੀ ਤੁਹਾਡੀ ਬੜੀ ਛਾਤਰ ਫੇਰ ਤੇ
ਹਾਂਜੀ ਜੇ ਮੰਮੀ ਬੇ ਹੋਸ਼ ਹੋਈ ਹੋਏਗੀ ਨਾ ਫਰਿੱਜ ਖੋਲਦੀ ਏ ਮੰਮੀ ਨੇ ਉਸਦੇ ਵੇਲੇ ਉੱਠ ਪੈਣਾ
ਅੱਛਾ ਮੰਮੀ ਤੇ ਬੜੀ ਅੰ ਤਰਯਾਮੀਏ ਫੇਿਰ ਤੇ ਤੁਹਾਡੀ
ਹਾਂਜੀ ਹਾਂਜੀ ਇੱਕ ਵਾਰੀ ਚਮਚਾ ਵੀ ਆ ਗਿਆ ਸੀ ਇੱਕ ਵਾਰੀ ਚਮਚਾ ਵੀ ਆ ਗਿਆ ਸੀ ਘੁੰਮ ਕੇ ਸਵਿੰਗ ਹੋ ਕੇ
ਅੱਛਾ ਹੋਰ ਸੁਣਾਓ
ਹਾਂਜੀ ਕੁਛ ਨੀ
ਅੱਛਾ ਰੋਟੀ ਰੋਟੀ ਖਾ ਲਈ ਕੀ ਬਣਾਆਏ ਸੀ ਅੱਜ
ਕੁਛ ਨ ਅੱਜ ਬਣਾਏ ਸੀ ਭਿੰਡੀ ਤੋਰੇ ਭਿੰਡੀਆਂ ਤੋ ਰੀਆਂ ਹਾਂਜੀ ਇੱਕ ਵਾਰ ਦੱਸਾਂ ਕੀ ਹੋਇਆ ਮੈਂ ਫਰਿੱਜ ਖੋਲਿਆ ਦਾਦੀ ਬੈਂਬੂ ਕੋਪਟਰ ਲਾ ਕੇ ਆ ਗਈ
ਅੱਛਾ ਕੋਈ ਗੱਲ ਨੀ ਸੁਭਾਅ ਹੁੰਦਾ ਨਾ ਦਾਦੀਆਂ ਦਾ ਕੋਈ ਗੱਲ ਨਹੀ ਉਹ ਚਾਨੇ ਹੋਰ ਦੱਸੋ ਘੁੰਮਣ ਨੀ ਗਏ ਤੁਸੀਂ ਕਿੱਥਤੇ
ਨਹੀਂ ਚਲੀਏ ਘੁੰਮਣ ਤੁਸੀਂ ਦੱਸੋ
ਹਾਂ ਚਲੋ ਬਣਾਓ ਪਲੈਨ ਕਿੱਥੇ ਜਾਣਾ ਦਰਬਾਰ ਸਾਬ ਹੋ ਕੇ ਆਈਏ
ਹਾਂਜੀ ਦਰਬਾਰ ਸਾਬ ਚਲੇ ਜਾਂਦੇ ਹਾਂ
ਗਈ ਦਰਬਾਰ ਸਾਬ ਤਾ ਭੈਂਜੀ ਕਦੀ ਵੀ ਨਹੀਂ ਗਈ
ਅੱਛਾ ਕਦੀ ਨਹੀਂ ਗੇ ਅੱਛਾ ਮੈਂ ਵੀ ਨਹੀਂ ਗਿਆ ਕਦੀ ਮੈਂ ਵੀ ਨਹੀਂ ਗਈ ਕਦੀ
ਅੱਛਾ ਚਲੋ ਫਿਰ ਇਕੱ ਇਕਠੇ ਬਣਾ ਲੈਂਦੇ ਸਲਾਹ ਭੈਜੀ ਹੋ ਆਈਏ ਅਸੀਂ
ਹਾਂਜੀ ਹਾਂਜੀ ਨਾਲੇ ਇਸ਼ਨਾਨ ਸਸ਼ਨੂਨ ਕਰ ਆ ਈਏ ਪਾਪ ਪੂਪ ਧੋਆਈਏ ਆਪਣੇ
ਹਾਂਜੀ ਸਹੀ ਗੱਲ ਹੈ ਭੈਣ ਜੀ ਕੀ ਕਰੀਏ ਹੋਰ ਦੱਸੋ
ਹੋਰ ਸਬ ਵਧੀਆ ਭੈਣ ਜ
ਹਾਂਜੀ ਵਧੀਆ ਠੀਕ ਠਾਕ ਹੈ
ਕੀ ਬਣਾਏਆ ਸੀ ਅੱਜ ਵੈਸੇ
ਅਸੀਂ ਭੈਣ ਜੀ ਪਨੀਰ ਦੀ ਪੁਰਜੀ ਬਣਾਈ ਸੀ ਬੱਚਿਆਂ ਨੂੰ ਬੜੀ ਪਸੰਦ ਏ ਪਨੀਰ ਦੀ ਪੁਰਜੀ ਨਾ।
ਹਾਂਜੀ ਪ੍ਰੋਟੀਨ ਹੁੰਦਾ ਨਾ ਉਦ 'ਚ ਡੋਲੇ ਸੋਲੇ ਬਣ ਜਾਂਦੇ।
ਹੂੰ, ਹੋਰ ਦੱਸੋ?
ਹੋਰ ਵਧੀਆ ਤੁਸੀਂ ਸੁਣਾਓ?
ਬਸ ਠੀਕ-ਠਾਕ ਏ ਭੈਣ ਜੀ।
ਤੁਸੀਂ ਦੱਸੋ?
ਮੈ ਨਨਾਣ ਆਈ ਹੋਈ ਏ, ਮੇਰੀ ਨਾਨਣ ਆਈ ਹੋਈ ਏ।
ਅੱਛਾ-ਅੱਛਾ।
ਪੋੜੀਆਂ ਤੋਂ ਉਤਰਦੀ ਵੀ ਦਾਦੀ ਬੈਂਬੂ ਗ ਤਲਾ ਕੇ ਕਹਿੰਦੀ ਵੀ ਥੱਲੇ ਲੱਤਾਂ ਵੱਜਦੀਆ ਦਾਦੀ ਦੀਆਂ ਪੌੜੀਆਂ 'ਚ ਡਿੱਗੀ ਬੜੀ ਜੋੋਰ ਦੀ।
ਓ ਹੋ ਬਚਾਅ ਤੇ ਹੋ ਗਿਆ?
ਹਾਂਜੀ ਬਚਾਅ ਹੋ ਗਿਆ ਬਸ, ਬਸ ਸਿਰ ਖੁੱਲ ਗਿਆ ਏ।
ਅੱਛ, ਹੋਰ ਦੱਸੋ?
ਹੋਰ ਸੁਣਾਓ ਭੈਣ ਜੀ?
ਚਲੋ ਭੈਣ ਜੀ ਸ਼ਿਮਲੇ ਘੁੰਮ ਕੇ ਆਈਏ?
ਹਾਂਜੀ ਚੱਲ ਜਾਂਦੇ ਨਾਲੇ ਬਰਫ਼ ਦੇ ਬਰਫ਼ ਦੇ ਵੀ ਚੱਲ ਜਾਂਗੇ। ਬਰਫ਼ ਵੇਖਨੀ ਨਾ ਕਦੀ। ਬੱਸ ਫਰਿੱਜ ਖੋਲ ਕੇ ਈ ਬਰਫ਼ ਵੇਖੀ ਏਦਾਂ ਵੀ ਵੇਖੀ ਬਰਫ਼।
ਚਲੋ ਲੇ ਲਦਾਖ ਹੋ ਆਈਏ ਭੈਣ ਜੀ।
ਹਾਂਜੀ ਹੋ ਆਨੇ ਆ। ਕੀ ਕਰਦੇ? ਮੇਰੇ ਬੱਚੇ ਬੜਾ ਤੰਗ ਕਰਦੇ ਨੇ ਲੇ ਲਦਾਖ ਹੋ ਆਈਏ।
ਹੋਰ ਤੰਗ 'ਤੇ ਕਰਨਾ ਈ ਏ ਭੈਣ ਜੀ ਬੱਚੇ ਆਏ ਦੇ ਨੇ ਛੁੱਟੀਆਂ ਦੇ ਵਿੱ
ਹਾਂਜੀ ਛੁੱਟੀਆਂ ਪਈਆਂ ਨੇ, ਨਾ ਆਂਦੇ ਫਿਰ ਪਾ ਟੇ ਆ ਹੋ ਹਸਪਤਾਲ ਦਾਖੀਲੇ।
ਅੱਛਾ!
ਹਾਂਜੀ।
ਠੀਕ ਐ ਹੋਰ ਦੱਸੋ?
ਹੋਰ ਵਧੀਆ ਬਸ ਤੁਸੀਂ ਸੁਣਾਓ, ਅਹਾਜ ਅ ਮੋਲੇ ਦੀਆਂ ਗੋਲੀਆਂ ਖਾਧੀਆਂ ਟਟੀਆ ਲੱਗ ਗੀਆ ਰੇ ਭੈਣ ਜੀ।
ਅੱਛਾ, ਹੋਰ ਸੁਣਾਓ ਭੈਣ ਜੀ। ਕੋਈ ਸੈਰ ਨੀ ਕਰਨ ਗਏ ਭੈਣ ਜੀ?
ਸੈਰ ਕਰ ਰਿਹਾ ਘਰ ਵਾਲਾ ਬੜਾ ਪਰੇਸ਼ਾਨ ਕਰਦਾ ਪਰ।
ਕਿਉਂ?
ਘਰ ਵਾਲਾ ਬੜਾ ਪਰੇਸ਼ਾਨ ਕਰਦਾ ਐ। ਵਾਜਾ ਈ ਮਾਰਦਾ ਰਹਿੰਦਾ ਏ। ਐਥੇ ਆਈ, ਉੱਥੇ ਜਾਈ, ਏਥੇ ਆ, ਉੱਥੇ ਜਾ। ਬੜਾ ਪਰੇਸਾਨ ਕਰਦਾ, ਹੋਰ ਵਧੀਆ।
ਬੱਚਿਆਂ ਨੂੰ ਛੁੱਟੀਆਂ ਪਈਆਂ ਨਾ ਤੰਗ ਬੜਾ ਕਰਦੇ ਸਾਡੇ ਘਰ ਬੱ ਚੇ ਆਏ ਏਨਾਂ ਨਾਂ ਤੰਗ ਕਰਦੇ ਨਾਂ ਬੜਾ ਈ ਤੰਗ ਕਰ ਦੇ ਨੇ ਬੋਤ ਜਿਆਦਾ ਭੈਣ ਜੀ ਤੰਗ ਰਾਤੀ ਆਂਦੇ ਨੇ ਤੇ ਮੈਗੀਆਂ ਬਣਾਦੇ ਨੇ। ਤਿੰਨ- ਤਿੰਨ ਵਜੇ ਤੋਂ ਭੈਣ ਜੀ ਪਹਲੇ ਸੌਂਦੇ ਨਹੀਂ ਹੈ। ਤੇ ਸਵੇਰੇ ਤਿੰਨ ਵਜੇ ਤੋਂ
ਇਹ ਵੀ ਆ ਉਹੀ ਸਾਬ ਏ ਕੱਲ- ਕੱਲ ਹਾਕਾ ਨੂਡਲ ਬਣਾਏ। ਕੱਲ ਹਾਕਾ ਨੂਡਲ ਬਣਾਏ ਸਿਰਕੇ ਦੀ ਬੋਤਲ ਪਾ ਕੇ ਇਮਲੀ ਆਂਗੂ ਖੱਟੇ ਹੋ ਗੇ ਪੈਣਜੀ।
ਬਸ ਅੱਛਾ।
ਹਾਂਜੀ।
ਹੋਰ ਦੱਸੋ?
ਹੋਰ ਸਭ ਵਧੀਯਾ।
ਹਾਂਜੀ ਠੀਕ-ਠਾਕ ਭੈਣ ਜੀ, ਵਧੀਆ ਭੈਣ ਜੀ। ਤੁਸੀ ਦੱਸੋ?
ਬੱਸ ਬੰਬੂ ਘਾਟ 'ਤੇ ਝੂਟਾ ਲੇ ਕੇ ਆਏ ਹੀ ਬਸ।
ਅੱਛਾ-ਅੱਛਾ ਕਿੱਥੇ ਕੁਮ ਫਿਰ ਕੇ ਆਏ ਓ?
ਬੰਬੂ ਘਾਟ ਚਲਾਯਾ ਪੈਣ ਜੀ ਆਹ ਵੇਖੋ। ਮੇਰੀ ਨਾ ਉਹ-ਉਹ ਕੀ ਕਹਿੰਦੇ ਆ ਪਿੱਠ ਪਾੜ ਗੀ ਏ, ਬੰਬੂ ਘਾਟ ਚਲਾਦੇ ਪੇ ਕਲੱਚ ਛੱਡਆ ਨਾ ਉਹ ਪਿਠ ਪਿੱਠ ਪਾਡ ਗੀ ਮੇਰੀ।
ਅੱਛਾ-ਅੱਛਾ ਹੋਰ ਸੁਣਾਓ ਪੈਣ ਜੀ?
ਰੋੜਆਂ ਦੇ ਨਿਸ਼ਾਨ ਬਣ ਗੇਆ ਮੈਡਮ ਕੋਈ ਟਊਬ ਦੱਸੋ ਵਧਿਯਾ ਜੀ।
ਕੋਈ ਨੀ ਮੈਂ ਤਾਨੂੰ ਭੇਜਾਂਗੀ ਟਊਪ ਲਿਖ ਕੇ ਨਾ। ਪੈਣਜੀ ਮੈਂ ਸੂਟ ਸਵਾਣਾ ਸੀ, ਤੁਸੀਂ ਸੂਟ ਸੀ ਦੋਗੇ?
ਆਜੋ ਇੱਥੇ ਆਜੋ ਤੁਹਾਨੂੰ ਸੂ ਸੂਟ ਸੀ ਦਿੰਨੇ ਆ।
ਕਿੰਨੇ ਦਾ ਸਵਾਈ ਲੈਂਦੇ ਓ ਪੈਣ ਜੀ?
ਪੰਦਰਾਂ ਸੌ ਪੈਣਜੀ।
ਏਨੀ ਸਫਾਈ ਤਵਾਡੇ ਸੂਟ ਦੀ।
ਏਨੀ ਸਫਾਈ ਯਾ ਤਾਡੀ ਫਿਟਿੰਗ ਪੂਰੀ-ਪੂਰੀ ਫਿਟਿੰਗ ਆਏਗੀ ਭੈਣ ਜੀ ਤਾਨੂੰ।
ਅੱਛਾ-ਅੱਛਾ, ਹੋਰ ਦੱਸੋ? ਚਲੋ ਮੈਂ ਨਾ ਤਾਡੇ ਘਰ ਲਵਾਵਾਂਗੀ ਚੱਕਰ, ਫੇਰ ਤੁਸ ਦੀ ਮੈਨੂੰ ਦੱਸਿਆ ਜੇ ਠੀਕ ਏ, ਮੈਂ ਤਿੰਨ ਚਾਰ ਸੂਟ ਸਵਾਣੇ ਨੇ ਕੱਠੇ।
ਅੱਛਾ ਹਾਂਜੀ।
ਹਾਂ ਜੀ।
ਹਾਂਜੀ।
ਫਰਸ਼ੀ ਸਲਵਾਰ ਸੀ ਦੋ ਫੇਰ।
ਹਾਂਜੀ ਫਰਚੀ ਸਲਵਾਰ ਸੀ ਦਾਂਗੇ, ਬੈਲ ਬੋਟਮ ਸੀ ਦਾਂਗੇ ਫ ਕੁਰੀ ਪੈਂਟ ਸੀ ਦਾਂਗੇ, ਹੋਰ ਸੁਣਾਓ ਕੀ ਸਵਾਣਾ?
ਅੱਛਾ ਨਈ ਮੈਂ ਤਾ ਜ ਜਾਦਾਤਰ ਟਰਉਜ਼ਰ ਪਾ ਨੀ ਹਨਾ।
ਟਰਾਊਜ਼ਰ ਸਵਾਣੇ ਟਰਾਜਰ। ਪੈਣਜੀ ਕਰ ਵਾਲਾ ਫੇਰ ਵਾਜ਼ਾਂ ਮਾਰੀ ਜਾਂਦਾ।
ਹੋਰ ਦੱਸੋ?
ਜੀਨਾ ਹਰਾਮ ਕਰਤੈ ਪੈਜੀ ਮੇਰਾ।
ਹੋਰ ਸੁਣਾਓ ਪੈਣ ਜੀ।
ਹਾਂਜੀ।
ਸਵਾ, ਠੀਕ-ਠਾਕ ਏ ਵਧੀਆ ਏ ਪੈਣ ਜੀ, ਮੈਨੂੰ ਤਾਡੇ ਕੁਝ ਸੂਟ ਲੈ ਕੇ ਆਵਾਂਗੀ ਉਹ ਮੇਸ
ਹਾਂਜੀ। ਸੂਟਸ ਮੈਂ ਪੂਰੀ, ਮੈਂ ਪੂਰੇ ਵਧੀਆ ਸੂਟ ਸੀਨੀ ਆ ਪੈਣ ਜੀ। ਸਾਰੇ ਵਰਲਡ 'ਚ ਮੇਰੇ ਸੂਟ ਫੇਮਸ ਹੁੰਦੇ ਨੇ।
ਅੱਛਾ!
ਮਿਸਟਰ ਬੀਸਟ ਦੀ ਘਰ ਸੇਲੀ ਏ ਨਾ, ਸੇਲੀ ਉਹ ਵੀ ਮਾਰੇ ਕੋ ਸੂਟ ਸਵਾਦੀ ਏ, ਮਿਸਟਰ ਬੀਸ ਦੀ ਸੇਲੀ।
ਅੱਛਾ, ਅੱਛਾ। ਕੋਈ ਨੀ ਮੈਂ ਆਵਾਂਗੀ ਨਾ,
ਜੋਸ਼ੀ ਦੀ ਸੇਲੀ, ਸੋਰਬ ਜੋਸ਼ੀ ਦੀ ਘਰ ਵਾਲੀ, ਏਧਰ ਈ ਆਂਦੇ ਆ ਬਸ।
ਅੱਛਾ, ਅੱਛਾ। ਕੋਈ ਨੀ ਮੈਂ ਆਵਾਂਗੀ ਨਾ ਫਿਰ। ਤੁਹਾਡੇ ਕੋਲ ਸਵਾਵਾਂਗੀ। ਹਾਂ
ਹਾਂਜੀ।
ਹਾਂਜੀ।
ਹਾਂਜੀ, ਚਲੋ ਠੀਕ ਏ, ਫਿਰ ਭੈਣ ਜੀ।
ਹੋਰ ਦੱਸੋ ਭੈਣ ਜੀ? ਚਲੋ ਠੀਕ ਏ। ਚਲੋ ਠੀਕ ਓਕੇ, ਸਸ ਸ਼੍ਰੀ ਅਕਾਲ। ਹਾਂਜੀ, ਬਣਾਂਦੇ ਪ੍ਰੋਗਰਾਮ।
ਸੂਟ ਸਾਟ ਸਵਾਂ ਰੱਖੋ, ਸੂਟ ਸਾਟ ਸਵਾਂ ਰੱਖੋ ਭੈਣ ਜੀ।
ਹਾਂਜੀ, ਹਾਂਜੀ ਕੋਈ ਨੀ ਅਸੀਂ ਸਵਾਂ ਲੈਨੇ ਆ, ਤੁਹਾਡੇ ਕੋਲ ਹੀ ਸਿਵਾਉਣੇ ਨੇ ਭੈਣ ਜੀ।
ਹਾਂਜੀ। ਆਜਿਓ ਇੱਧਰ, ਆਜਿਓ।
ਹਾਂਜੀ। ਭੈਣ ਜੀ।
ਹਾਂਜੀ, ਹਾਂਜੀ। ਚਲੋ ਠੀਕ ਹੈ ਫੇਰ ਭੈਣਜੀ, ਬਾਏ -ਬਾਏ,
ਹਾਂਜੀ, ਸਤਿ ਸ੍ਰੀ ਅਕਾਲ ਜੀ।
ਠੀਕ ਏ, ਗੁਡ ਬਾਏ, ਗਿਆ ਟਾਟਾ।
ਸਸ ਸ਼੍ਰੀ ਕਾਲ।
ਹੁਣੇ ਨੀ